ਹੈਲੋ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
ਵਧੀਆ, ਤੁਸੀਂ ਸੁਣਾਓ?
ਬਸ ਵਧੀਆ, ਹੋਰ ਦੱਸੋ ਕੀ ਚੱਲ ਰਿਹਾ?
ਬਸ ਵਧੀਆ, ਕੁਛ ਨਹੀਂ ਮੀਂਹ ਦਾ, ਮੀਂਹ ਦੇ ਮਜੇ ਲੈਂਦੇ ਪਏ ਆਂ।
ਹਾਂ, ਮੀਂਹ ਤੇ ਰੁਕਿਆ, ਹੀ ਨੀ ਹੈ ਨਾ, ਸਵੇਰੇ ਤੋਂ
ਨਾ, ਬਿਲਕੁਲ ਵੀ ਨਹੀਂ।
ਇੱਥੇ ਵੀ ਨਹੀਂ, ਇੱਥੇ ਵੀ ਸਵੇਰੇ ਤੋਂ ਹੋ ਰਿਹਾ। ਪਹਿਲੇ ਬਹੁਤ ਤੇਜ਼ ਸੀ, ਹੁਣ ਬਸ ਹੋ ਰਿਹਾ। ਇੰਨਾ ਕੀ, ਫਿਰ ਸਕਦੇ ਹੋ, ਜਿਮ-ਜਿਮ ਜੀ ਹਾਂਜੀ।
ਹੋਰ, ਤੁਸੀਂ ਦੱਸੋ ਬੜਾ ਸ਼ੋਰ ਆ ਰਿਹਾ, ਤੁਹਾਡੇ ਉੱਧਰੋਂ
ਨਹੀਂ, ਬਸ ਕੰਮ ਕਰ ਰਹੇ ਸੀ, ਛੋਟਾ, ਮੋਟਾ ਨਹੀਂ -ਨਹੀਂ, ਕਿੱਥੇ ਕਿੱਥੇ, ਹਲੇੇ ਨਹੀਂ, ਹਲੇੇ ਤੇ ਪਾਣੀ ਦਾ ਇੰਤਜ਼ਾਰ ਹੋ ਰਿਹਾ ਹੈ। ਪਾਣੀ ਹੈਗਾ, ਹੈਗਾ ਨੀ
ਐ, ਲੈ ਰੱਬ- ਰੱਬ, ਬਰਸਾਉੰਦਾ ਪਿਆ, ਇੰਨਾ ਪਾਣੀ
ਉੱਥੇ, ਕੰਮ ਨੀ ਕਰ ਸਕਦੇ ਨਾ, ਜਿੱਥੇ ਉਹ ਵਰਸਾ ਰਿਹਾ। ਮੈਨੂੰ, ਭਾਂਡੇ, ਧੋਨੇ ਨੇ। ਹੁਣ, ਮੀਂਹ ਨਾਲ ਕੁਝ ਨੀ, ਹੋਣਾ ਨਾ। ਮੇਰੀ, ਮੋਟਰ ਚ, ਨਹੀਂ -ਨਹੀਂ, ਮੇਰੀ ਮੋਟਰ ਚ ਪਾਣੀ ਆਣਾ, ਚਾਹੀਦਾ।
ਮੈਂ ਤੇ, ਪਹਿਲੇ ਜਿੱਥੇ ਰਹਿੰਦੀ ਸੀ ਨਾ, ਉੱਥੇ ਮੇਰੇ ਨਾਲ, ਵਾਲੇ ਮਕਾਨ ਵਿੱਚ ਇੱਕ ਫੈਮਿਲੀ ਰਹਿੰਦੀ ਸੀ। ਉਹ ਕੀ ਕਰਦੀ ਸੀ, ਕੰਮ ਕਰਦੀ ਰਹਿੰਦੀ ਸੀ, ਜਦ ਮੀਂਹ ਵਸਦਾ ਸੀ ਨਾ ਉਹਦੀ ਛੱਤ ਤੋਂ ਨਾ, ਪਾਣੀ ਟਪਕਦਾ ਰਹਿੰਦਾ ਸੀ, ਤੇ ਉਹ ਕੀ ਕਹਿੰਦੀ, ਕਰਦੀ ਉਹਦੇ ਵਿੱਚ ਹੀ ਆਪਣੀ ਕੱਪੜੇ ਧੋ ਲੈਂਦੀ ਸੀ। ਭਾਂਡੇ ਧੋਅ ਲੈਂਦੇ ਸੀ। ਮੈਂ ਕਿਆ ਐ ਚੰਗਾ ਐ। ਕੈਂਦੀ ਜਦ ਰੱਬ ਬਰਸਾਂਦਾ ਪਿਆ ਈ ਤੇ' ਔਦੇ ਕੋਲੋਂ ਔਹਦੇ ਨਾਲ ਕੰਮ ਈ ਕਰ ਲੋ।
ਹੋਰ ਕੀ ਐ ਅਰੇ ਤੁਸੀ ਵੇਖਿਆ ਨੀ ਏ ਲੇਕਿ ਇੱਕ ਰੀਲ ਵਾਇਰਲ ਹੋ ਰੀ ਏ ਬੋਹੋਤ ਜ਼ਿਆਦਾ। ਔਦੇ ਵਿੱਚ ਕੀ ਏ ਛੱਤ ਦੀ ਪਾਣੀ ਪੈ ਰਿਐ। ਤੇ ਕੀ ਏ ਔਨਾ ਨੇ ਨਾ ਇੱਕ ਪਾਈਪ ਲਾ ਦਿੱਤੀ ਏ ਔਥੇ ਛੋਟਾ ਜਿਆ ਟੁਕੜਾ ਜੇੜਾ ਛੱਤ ਵਿਚ ਕਨੈਕਟ ਕਰ ਤਾ ਤੇ ਦੂਜੇ ਨੂੰ ਆਪਣੀ ਖਿੜਕੀ ਵਿੱਚ ਫਸਾ ਲਿੱਤਾ। ਤੇ ਔ ਸਾਰਾ ਮੀਂਅ ਦਾ ਪਾਣੀ ਖਿੜਕੀ ਤੋਂ ਔਨਾਂ ਦੇ ਘਰ ਔ ਔਥੋਂ ਈ ਬਰਤਨ ਧੋ ਰੇ ਨੇ। ਕੈਅ ਰੇ ਨੇ ਚਲੋ ਕਿਉਂਕਿ ਉੱਥੇ ਪਾਣੀ ਦੀ ਕ ਅ ਘੱਟ ਔਵੀ ਐ ਕਿਉਂਕਿ ਔਥੇ ਏਨਾ ਮੀਂਅ ਐ, ਏਨਾ ਮੀਂਅ ਪੈ ਰਿਆ ਕਿ ਪਾਣੀ ਨੀ ਹੈਗਾ ਟੂਟੀ ਵਿੱਚ। ਤੇ ਹੁਣ ਕੰਮ ਕਿਵੇਂ ਕਰੀਏ ਤੇ ਐ ਐ ਐਹੇ ਜਿਹੇ ਜੁਗਾੜ ਲਗਾ ਰੇ ਨੇ ਮਤਲਬ ਤੁਸੀ ਕੀ ਸੋਚੋ
ਫ਼ਾਇਦਾ ਉਠਾਂਦੇ ਪਏ ਨੇ।
ਹੋਰ ਕੀ ਉਸ ਕਿਸੀ ਨਾ ਕਿਸੀ ਤਰ੍ਹਾਂ ਪਾਣੀ ਆਣਾ ਚਾਈਦਾ ਐ, ਬਰਤਨ ਵੀ ਇੱਕ-ਦੋ ਲੀਜਾ ਈ ਸਕਦੇ ਨੇ।
ਹਾਂ ਮੇਰੇ ਇੱਥੇ ਵੀ ਪਾਣੀ ਘੱਟ ਈ ਆ ਰਿਆ ਸੀ। ਮੈਂ ਵੀ ਸਲੋਲੀ-ਸਲੋਲੀ ਅ ਸ਼ਾਮੀ ਮੋਟਰ ਚਲਾਣੀ ਆ ਔਹਦੇ ਉੱਤੇ ਕੰਮ ਕਰਨੀ ਆਂ।
ਹਾਂ ਔਈ ਮੈਂ ਵੀ ਬਸ ਮੋਟਰ ਚਲਾ ਕੇ ਹੁਣ ਧਰਾਂਗੀ। ਆ ਜਾਏ ਬਸ ਪਾਣੀ। ਮੇਰਾ ਸਾਰਾ ਕੰਮ ਪਿਐ ਹਾਲੇ।
ਹਾਂ ਹੋਰ ਨਿਆਣੇ ਆ ਗਏ ਨੇ ਸਕੂਲੋ?
ਨਈ-ਨਈ ਹਲੇ ਨਈ, ਅੱਜ ਵੀ ਭਿੱਜ ਕੇ ਆਣਗੇ।
ਸਵੇਰ ਤੋਂ ਭੇਜਿਆ ਹੋਇਐ। ਮੀਂਅ ਵਰਸਦਾ ਪਿਆ ਈ ਤਾਂ ਤੁਸੀਂ ਬਰਸਾਤ ਤੇ ਈ ਭੇਜ ਦਿੱਤਾ ਔਹਨੂੰ।
ਨਈ ਸਵੇਰੇ ਨੀ ਸੀ। ਜਦ ਅਸੀ ਤ ਮੈਂ ਔਹਨਾਂ ਨੂੰ ਤਿਆਰ ਕੀਤਾ ਤਾਂ ਨਈ ਸੀ। ਜਦੋਂ ਜਾਣ ਲੱਗੇ ਤੇ ਪੰਜ ਮਿੰਟ ਵਾਸਤੇ ਹੋਇਆ ਔ ਵੀ ਸਲੋ-ਸਲੋ ਸੀ। ਹੁਣ ਜਦ ਔ ਗਏ ਨੇ, ਉਦੋਂ ਥੋੜੀ ਦੇਰ ਤੋਂ ਬਾਦ ਜੋ, ਜੋ ਪੈ ਰਿਐ ਉਦੋਂ ਬਾਦ ਔ ਹੁਣ ਬੰਦ ਈ ਨੀ ਹੋਇਆ।
ਹਾਂ ਔ ਔਨਾ ਵੀ ਨੀ ਭਿਜ ਕੇ ਆਣਗੇ। ਅੱਛਾ, ਨਈ ਔਦੋਂ ਬਾਦ ਹੋਈ ਏ, ਔਦੋਂ ਬਾਦ ਹੋਈ ਏ।
ਹੁਣ ਕੱਲ ਵੀ ਭਿੱਜ ਕੇ ਆਏ ਸੀ, ਮੈਂ ਇੰਨੀ ਮੁਸ਼ ਔਨਾਂ ਦੇ ਸਭ ਜੂਤੇ-ਵੂਤੇ ਸਭ ਸੁਖਾਏ ਸੀ, ਹੁਣ ਅੱਜ ਫੇਰ ਸੇਮ ਔਈ ਹਾਲ। ਹੁਨ ਭਿੱਜ ਕੇ ਆਣੈ ਪੂਰਾ ਸਾਰੀ ਕੋਪੀਆਂ, ਬੁੱਕ ਸਭ, ਸਭ ਗੀਲੀਆਂ ਹੋ ਰ ਨੇ ਰੋਜ਼-ਰੋਜ਼ ਦਾ ਕਾਣੀ ਏ। ਸਾਰਾ ਕੰਮ
ਕੀ ਹਾਲ ਏ? ਹਾਲੇ ਤੇ ਐਨੀ ਨੀ ਹੁੰਦੀ ਪਈ, ਭਿੱਜ ਕੇ ਤੇ ਨੀ ਆਣਗੇ, ਮੇਰੇ ਖਿਆਲ ਤੋ।
ਔ ਰੋਡ ਤੇ ਅ ਬੱਸ ਛੱਡ ਦੇਂਦੀ ਐ ਨਾ ਔਥੋਂ ਦੀ ਔਨੂੰ ਪੈਦਲਾਣ ਪੈਂਦੈ।
ਹਾਂ ਐ ਤੇ ਹੈ ਕਿ ਕਿੰਨੀ ਦੂਰ ਉਤੋਂ ਗੇਟ ਵਾਲੇ ਪਾਸੇ ਛੱਡ ਛੱਡਦੀ ਹੋਣੀ ਨਾ।
ਥਰੀ ਦੇ ਕੋਲ, ਨਰਸਰੀ ਦੇ ਕੋਲ ਹਾਂ। ਔਥੋਂ ਦੀ ਔ ਆਂਦੇ ਨੇ ਤੇ ਔ ਭਿਜ ਜਾਂਦੇ ਨੇ ਬਾਰਿਸ਼
ਅੱਛਾ।
ਬਸ ਵਹਾ ਰੋਡ ਕਰੋਸ ਈ ਉਤਾਰਦੀ ਏ ਫੇਰ ਰੋਡ ਕਰੋਸ ਕਰਕੇ ਨਰਸਰੀ ਦੇ ਥਰੂ ਆਂਦੇ ਨੇ। ਤੇ ਔਥੇ ਫਿਰ ਇਨ ਇੰਨੇ ਵਿੱਚ ਤੇ ਭਿੱਜ ਈ ਜਾਂਦੇ ਨੇ ਔਨਾਂ ਦੇ ਬੈਗ।
ਹਾਂ ਐ ਤੇ ਹੈ।
ਫੇਰ ਗਿਲੀਆ ਹੋ ਜਾਂਦੀਐਂ। ਕੱਲ ਵੀ ਹੋ ਗਈ ਸੀ ਗਿਲੀ ਤੇ ਕੁੱਝ ਨੀ ਔ ਕੀ ਹੁੰਦੈ ਬਾਕੀ ਦੇ 'ਚ ਚਲੋ ਖੈਰ ਐ, ਡਰੈਸ ਤੇ ਧੋਨੀ ਐ, ਗੰਦੀ ਹੋ ਵੀ ਗੀ ਤੇ ਚਲੋ, ਆ ਗਏ ਤੇ ਔਨਾਂ ਦੀ ਕੋਪੀਆਂ ਗੀਲੀਆਂ ਹੋ ਜਾਂਦੀਆਂ ਨੇ ਔ ਦਿੱਕਤ ਐ।
ਅੱਛਾ।
ਤੇ ਔ ਹੈ
ਹੋਰ, ਹਾਂ ਹੋਰ ਕੀ ਬਣਾਇਆ?
ਮੈਂ ਹਾਲੇ ਤੇ ਰਾਜਮਾਂ, ਰਾਜਮਾਂ ਤੇ ਰੋਟੀ। ਹੋਰ ਤੁਸੀ?
ਮੈਂ ਤੇ ਰਾ ਮੈਂ ਤੇ ਰਾਤੀ ਦਾਲ ਬਣਾਈ ਸੀ ਕਾਲੀ ਮਲਕਾ ਦੀ ਤੇ ਚੋਲ ਬਣਾਏ ਸੀ। ਹੋਣ ਥੋੜ੍ਹੀ ਜੇਈ ਰੋਟੀ ਸੇਕ ਦਿੱਤੀ ਏਨੇ। ਜਦ ਬੱਚਿਆਂ ਖਾਣੀ ਹੋਏਗੀ ਤਾਂ ਖਾ ਲੈਣਗੇ।
ਹਲੇੇ ਤਾਂ ਸੁਤੈ ਹੋਏ ਨੇ ਦੋ ਹਾਲੇ ਤੇ ਸੁਤੈ ਹੋਏ ਸੀ, ਮੇਰੇ ਉੱਥੇ ਨੈੱਟ ਦੀ ਪ੍ਰੋਬਲਮ ਹੋਈ ਪਈ ਏ।
ਹਾਂ ਤੁਸੀਂ ਰੋਡ ਕਰਾਇਆ ਨੀਂ ਠੀਕ?
ਅਰੇ ਉਹ ਕਹਿੰਦਾ ਡਾਕਟਰ ਚੇਂਜ ਕਰਾਂਗੇ, ਕਰਾਂਗੇ। ਪਤਾ ਨੀਂ ਕਦ ਕਰੇਗਾ ਆ ਕੇ
ਤੇ ਫਿਰ ਕਿਵੇਂ? ਫਿਰ ਕਿਵੇਂ ਕਰ ਰਿਓ ਮੈਨੇਜ?
ਉਹ ਉਹਦੀ ਉਂਠ, ਹਲਾਉਂਦੀ ਰਹਿੰਦੀਆਂ ਡੰਡੀਆਂ। ਰਾਊਟਰ ਦੀ ਉਹ ਜਦ ਚਲ ਜਾਂਦਾ ਤਾਂ, ਤਾਂ ਕਮ ਚਲ ਜਾਂਦਾ। ਆਹ ਹੁਣ ਦੋ ਦਿਹਾੜੇ ਚੱਲ ਜਾਏਗਾ ਕੰਮ, ਤੀਜੇ ਦਿਹਾੜੇ ਫੇਰ ਵੀ ਕਿਹੜੇ ਜਾਣਾ ਇਹਨੇਂ।
ਹਾਂ ਨ੍ਹੀਂ ਉਹ ਤੇ ਹੈ, ਹਵੇੇ ਦਿਨ ਮੁਸ਼ਕਿਲ ਹੋ ਜਾਏਗੀ।
ਕੋਈ ਨਾਂ ਉਹ ਮੇਨ ਏ ਨਾਂ ਇਹ ਸਾਰਾ ਦਿਨ ਹੀ ਚੱਲਦਾ ਰਹਿੰਦਾ, ਰਾਤੀ ਵੀ ਨੀਂ ਬੰਦ ਕਰਨ ਦਿੰਦੇ ਬੱਚੇ। ਇਹੋਵੇ ਨਾਂ ਰਾਤੀ ਬੰਦ ਕਰਨ ਦੇ ਰਹੇ ਨੇਂ ਤੇ ਮੈਂ ਠੰਡਾ ਹੋ ਜਾਵੇ।
ਅੱਛਾ ਗਰਮ ਹੋ ਰਿਹਾ ਹੈ ਕੀ?
ਹਾਂ ਰਾਕਟਰ ਚੌਵੀ ਘੰਟੇ ਚੱਲਦਾ ਈ ਰਹਿੰਦਾ ਨਾਂ ਮੇਰਾ, ਜਦ ਤੋਂ ਲੱਗਿਆ ਤਦ ਤੋਂ ਆਉਣ ਐ।
ਹਾਂ ਤੇ ਵੇ ਵਾਈਫਾਈ ਤੇ ਔਨ ਰਹਿੰਦਾ ਈ ਐ। ਵੀ ਬਿਨਾਂ ਵਾਈ ਜੇ ਵਾਈਫਾਈ ਲਾਇਆ ਤਾਂ ਸਾਰੀ ਕਾਲਿੰਗ ਉੱਥੋਂ ਦੀ, ਕੰਮ ਉੱਥੋਂ ਦੀ, ਨੈੱਟ ਉੱਥੋਂ ਦੀ, ਟੀ ਵੀ ਉੱਥੋਂ ਦੀ। ਤੇ ਫਿਰ ਤੇ ਵਾਈਫਾਈ ਨੂੰ ਚੱਲਣਾ
ਮੇਨ ਏ ਨਾਂ ਰਾਤੀ ਸੋਣ ਵੇਲੇ ਤੇ ਬੰਦ ਕਰ ਦਿਓ ਨਾਂ, ਜੇ ਤੁਹਾਡਾ ਯੂਜ ਈ ਨਈਂ ਏ ਤਾਂ ਤੇ ਬੰਦ ਕਰ ਦਿਓ ਨਾਂ।
ਹਾਂ ਉਹ ਤੇ ਹੈ, ਉਹ ਵੀ ਨਈਂ ਕਰ ਪਾ ਰਹੇ।
ਉਹ ਵੀ ਨੀਂ ਕਰਣ ਦਿੰਦੇ, ਕੀ ਰਾਤੀ ਤੁਸੀਂ ਇੱਕ ਡੇਢ ਵਜੇ ਬੰਦ ਕਰ ਦਿਓ, ਸੁਬਾ ਛੇ-ਸੱਤ ਵਜੇ ਔਨ ਕਰ ਦਿਓ। ਚਾਰ-ਪੰਜ ਘੰਟੇ ਦੇ ਵਿੱਚ ਠੰਡਾ ਤੇ ਹੋ ਈ ਜਾਣਾ ਉਹਨੇਂ।
ਹਾਂ ਉਹ ਤੇ ਹੈ।
ਹੇਨਾਂ ਰਾਤੀ ਸੋਣ ਵੇਲੇ ਤਾਂ ਤੁਸੀਂ ਕੰਮ ਨੀਂ ਕਰ ਰਹੇ ਨਾਂ, ਸੁੱਤੇ ਹੋਏ ਔ ਨਾਂ। ਰ ਨਿਆਣੇਂ ਸੁਣਦੇ ਹੀ ਕਿੱਥੇ ਨੇਂ। ਅੱਜ ਅੱਜ ਕਰਾਂਗੀ ਜਬਰਦਸਤੀ ਬੰਦ ਈ ਕਰਾਂਗੀ ਜਿਹੜਾ ਵੇਖ, ਵੇਖਣੀ ਆ ਕਿਹੜਾ ਬੰਦ ਨੀਂ ਦਿੰਦਾ ਮੈਨੂੰ।
ਹਾਂ, ਨਈਂ ਨਈਂ ਠੀਕ ਏ, ਹੋਰ ਕੀ ਫਿਰ ਐਵੇਂ ਖ਼ਰਾਬ ਹੁੰਦਾ ਜਾ ਰਿਹਾ, ਤੁਹਾਨੂੰ ਫਿਰ, ਜਿਵੇਂ ਚਲੇਗਾ ਨੀਂ ਤੇ ਹੋਰ ਪਰੇਸ਼ਾਨੀ। ਹੁਣ ਤੇ ਕੁਛ ਦੇਰ ਵਾਸਤੇ ਬੰਦ ਕਰੋਗੇ ਨਾਂ ਜੇ ਬੰਦ ਹੋ ਗਿਆ ਫਿਰ ਤੇ ਚੱਲਣਾ ਈ ਨੀਂ ਉਹ ਹੋਰ ਜ਼ਿਆਦਾ ਪਰੇਸ਼ਾਨੀ ਐ।
ਉਹੀ ਐ ਨਾਂ ਸਵੇਰ ਤੋਂ ਬੰਦ ਹੋਇਆ ਪਿਆ, ਦਸ ਵਜੇ ਦਾ। ਹੁਣ ਮੈਂ ਵੀ ਫੇਰ ਇੰਤਜ਼ਾਰ ਕਰਦੇ-ਕਰਦੇ ਸੋਂ ਗਈ। ਮੈਂ ਵੀ ਕਿੰਨਾ ਬੇ ਇਕੇ ਇਕੱਲੇ ਬੈਠੇ ਰਵਾਂ।
ਹਾਂ ਉਹ ਤੇ ਹੈ ਹੀ ਘਰ ਚ
ਉੱਠੀਆਂ ਇੱਕ ਡੇ, ਇੱਕ ਵਜੇ ਉੱਠੀਆਂ ਇਹਨਾਂ ਨਿਆਣਿਆਂ ਵਾਸਤੇ ਰੋਟੀ ਬਣਾਈ ਐ। ਮੈਂ ਕਿਹਾ, ਜਰਾ ਉਂਗਲ ਕਰਕੇ ਵੇਖਾ ਇਹਦੇ ਉੱਤੇ। ਡੰਡੀਆਂ ਹਿਲਾਾਈਆਂ ਨੇਂ, ਉਹ ਤਾਂ ਕਰਕੇ ਚਲਿਆ। ਆ ਕਰਕੇ ਚਲਿਆ, ਮੈਂ ਕਿਹਾ ਚਲੋ, ਹੋਰ ਦੱਸੋ ਕੀ ਚੱਲਦਾ ਪਿਆ।
ਥੋੜਾ ਜਿਹਾ ਤੇ ਚੱਲ ਪਿਆ ਨਾਂ, ਥੋੜ੍ਹੀ ਦੇਰ ਟੀ ਵੀ ਵੀ ਵੇਖਣ ਵਾਸਤੇ ਹੋ ਜਾਏਗਾ।
ਨਈਂ ਯਾਰ ਮੈਂ ਇਕੱਲੇ ਬੈਠੇ, ਬੈਠੇ ਕੰਮ ਈ ਨਈਂ ਚੱਲਦਾ ਮੇਰਾ। ਐਵੇਂ ਲੱਗਦਾ ਜਿਵੇਂ ਪਤਾ ਨੀਂ ਕਿੰਨਾ, ਵੱਡਾ ਦਿਣ ਹੋਵੇ।
ਹਾਂ, ਹੈ ਤੇ ਹੈ ਹੀ ਕੁਛ ਕਰਨ ਵਾਸਤੇ ਨਈਂ ਹੁੰਦਾ।
ਮੈਂ ਵੀ ਮੁੰਡ ਅ ਛੋਟੇ ਵਾਲਲੇ ਨੇਂ, ਵੱਡੇ ਵਾਲੇ ਨੂੰ ਬੋਲਿਆ ਕਿ ਉਹਨੂੰ ਫੋਨ ਕਰੋ। ਨੈੱਟ ਵਾਲੇ ਨੂੰ, ਚੱਲਦਾ ਨੀ ਪਿਆ। ਉਹ ਕਹਿੰਦਾ ਉਹ ਆਪੇ ਕਰ ਦੇਗਾ, ਆਪੇ ਕਰ ਦੇਗਾ ਮੈਂ ਕਿਹਾ ਤੁਸੀਂ ਕਹਿ ਲਓ ਆਪੇ- ਆਪੇ ਤੁਹਾਡੇ ਤੇ ਫ਼ੋਨ ਵਿੱਚ ਨੈਠੇ, ਮੈਂ ਕਿੱਥੇ ਜਾਵਾਂ, ਤੁਸੀਂ ਤਾਂ ਆਪਣਾ ਫੋਨ ਚਲਾਉਂਦੇ ਰਹੋਗੇ। ਮੈਂ ਕਿੱਥੇ ਜਾਵਾਂ, ਮੈਨੂੰ ਤੇ ਚਾਹੀਦਾ ਨਾ ਟੀ ਵੀ ਵੇਖਣ
ਹਾਂ, ਇਹ ਤੇ ਹੈ।
ਸਾਰਾ ਦਿਨ ਫੋਨ ਨੀ ਚਲਾ ਸਕਦੀਆਂ ਨਾ।
ਹਾਂ, ਉਹੀ ਤਾਂ ਬੰਦਾ ਫਿਰ ਸਾਰਿਆਂ ਨੂੰ ਬਹਿਠ ਕੇ ਕੀ ਕਰੇ, ਕੁਛ ਤਾਂ ਚਾਹੀਦਾ ਹੁੰਦਾ।
ਉਹ ਟੀ ਵੀ ਵਿੱਚ ਵੱਖਰਾ- ਵੱਖਰਾ ਕੁਛ ਵੇਖ ਵੀ ਲੈਂਦੇ ਆ। ਉਹ ਇੱਥੇ ਤੇ
ਹਾਂ, ਫੋਨ ਵਿੱਚ ਕਿੰਨਾ ਹੀ ਸਰਫਿੰਗ ਕੋਗੇ। ਉਹ ਤੇ ਹੈ। ਫੋਨ ਵੇਖਿਆ ਵੀ ਨਹੀਂ ਜਾਂਦਾ ਜ਼ਿਆਦਾ ਦੇਰ, ਕਿੰਨਾ ਵੀ ਦੇਰ ਵੇਖ ਲਓ ਤੁਸੀ ਹਨਾ।
ਕਦਰ ਤਾਂ ਹੁੰਦਾ ਨਾ ਇ ਹਨ
ਹ, ਤੇ ਹੈ। ਟੀ ਵੀ ਤੇ ਫਿਰ ਵੀ ਚਲਾ ਲੋੋ। ਹਾਂਜੀ, ਹੁਣੇ ਆਏ ਨੇ ਬਸ। ਅੱਜ ਨਹੀਂ ਭਿੱਜੇ, ਅਜ ਥੋੜਾ ਜਿਹਾ ਬਸ ਹੈ, ਪਰ ਐਵੇਂ
ਰਮ ਜਮ ਜੇਯਾ ਮੀਹ ਇਹ ਤੇ ਨਹੀਂ ਭੇਜਣਾ ਬੱਚਿਆਂ ਨੂੰ।
ਹਾਂ ਬਸ, ਹਲਕਾ- ਹਲਕਾ ਹੁਣ ਬੈਗ ਸੁਕਾਉਣਾ ਪੈਣਾ, ਬਾਕੀ ਕਾਪੀਆਂ- ਵੋਪੀਆਂ ਤੇ ਬਚ ਗਈਆਂ ਨੇ।
ਹਾਂ, ਉਹੀ ਉੱਤੇ- ਉੱਤੇ ਜਿਹੜਾ ਬੈਗ
ਹਾਂ, ਹਾਂ, ਬਸ ਉਹੀ ਹੈ।
ਹਾਂ।
ਤੇ ਕੱਲ ਤੇ ਬੁਰਾ ਹਾਲ ਸੀ, ਕੱਲ ਤੇ ਆਏ ਪੂਰਾ, ਸਾਰਾ ਗੀਲਾ, ਮੈਂ ਸਭ ਕੁਛ
ਉਹ ਤੇੇ, ਕੱਲ ਮੀਂਹ ਵੀ ਤੇ ਮੀਂਹ ਵੀ ਤੇ ਤੇਜ ਸੀ।
ਹਾਂ, ਉਹੀ ਹੈ।
ਹਾਂ, ਉਓਹੀ ਨਾ, ਤਾਂ ਕਰਕੇ ਹੋਰ
ਬਸ ਚੱਲ। ਨਹੀਂ ਕਿੱਥੇ ਪਾਂਡੇ- ਪਾਂਡੇ ਵਾਸਤੇ ਵੀ ਨਹੀਂ ਹੈ ਪਾਣੀ। ਇੰਤਜ਼ਾਰ ਹੋ ਰਿਹਾ। ਹਾਂ, ਬਾਕੀ ਕੰਮ ਬਾਕੀ, ਕੰਮ ਹੋ ਰਿਹਾ। ਪਾਣੀ ਦਾ ਕੰਮ ਨੀ ਹੋ ਰਿਹਾ।
ਪਾਣੀ ਦੇ ਬਿਨਾਂ ਤੇ ਕੰਮ ਹੀ ਕੀ ਰਹਿ ਗਿਆ ਫਿਰ ਕਰਨ ਵਾਸਤੇ।
ਉਹੀ ਹੈ ਹੁਣ ਸਮੇਟ ਰਹੀਆਂ ਉਹਨਾਂ ਦਾ ਸਮਾਨ। ਕੱਪੜੇ ਧੋਏ ਸੀ ਮੈਂ ਤੇ ਬਸ, ਉਹ ਸੁਖਾਏ ਸੀ ਹੁਣ ਉਹਨ ਸਮੇਟ ਰਹੀਆਂ। ਮੈਂ ਕਿਹਾ, ਉਹ ਤੇ ਰੱਖਦਾ ਅੰਦਰ।
ਮੈਂ ਤੇ ਮੀਂਹ ਕਰਕੇ ਕੱਪੜੇ ਵੀ ਨੀ ਧੋ ਪੈ ਰਹੀ।
ਮੈਂ ਧੋਏ ਸੀ, ਮੈਂ ਧੋਏ ਤੇ ਮੈਂ ਚਾਰ ਦਿਨ ਪਹਿਲੇ ਸੀ। ਹੁਣ ਸੁੱਕੇ ਨੇ। ਚਾਰ ਦਿਨਾਂ ਤੋਂ ਕਦੇ ਇੱਥੇ ਪਾਓ, ਕਦੀ ਉੱਥੇ ਪਾਓ, ਐਵੇਂ ਕਰ ਕਰਕੇ ਸੁਖਾਏ ਨ ਹੁਣ। ਕਿਉਂਕਿ ਹਿਊਮਿਨਿਟੀ ਹੈ, ਸੁਖਣੇ ਨੀ ਜਲਦੀ।
ਮੇਰੇ ਵੀ ਬਥੇਰੇ ਹੋ ਰਹੇ ਨੇ ਕੱਪੜੇ। ਨਿਆਣੇ ਕਹਿ ਰਹੇ ਨੇ, ਕੁੜੀ ਵੀ ਕਹਿ ਰਹੀ ਮੰਮੀ, ਮੇਰੇ ਕੱਪੜੇ ਨਹੀਂ ਨੇ ਆਫਿਸ ਜਾਣ ਵਾਸਤੇ। ਤੇ ਤੁਸੀਂ, ਕਿਵੇਂ ਚੱਲੇਗਾ।
ਮੈਂ ਚਾਰ ਦਿਨ ਪਹਿਲੇ ਤੋਏ ਸੀ। ਪਰ ਫਿਰ ਵੀ ਹੁਣ ਫਿਰ ਢੇਰ ਹੋ ਗਿਆ ਨਾ। ਚਾਰ ਦਿਨ ਹੋ ਗਏ ਹੁਣ ਫਿਰ ਢੇਰ ਹੋ ਗਿਆ। ਪਰ ਪਹਿਲੇ ਵੱਲੇ ਹੀ ਹੁਣ, ਤਾਂ ਹੱਲ ਚੁੱਕੇ ਨੇ। ਹੁਣ ਮੈਵੇਂ ਕਿੱਥੇ ਧੋਵਾ, ਮੀਂਹ ਪੈ ਰਿਹਾ ਹੈ।
ਮੈਂ ਵੀ ਵੇਖੋ ਕੱਲ ਕਰਨਾ, ਕੱਲ ਧੋਵਾਂਗੀ ਕੱਪੜੇ।
ਮੈਂ ਹੁਣ ਤੇ ਜ਼ਰੂਰੀ- ਜ਼ਰਰੀ ਧੋਵਾਂਗੀ ਹਾਲੀ ਮੀਂਹ ਤੇ, ਜਦ ਬੰਦ ਹੋਏਗਾ ਤਾਂ ਫਿਰ ਵੇਖਦੇ ਆਂ।
ਨਹੀਂ ਯਾਰ, ਮੈ- ਮੈ ਮੇਰੇ ਤੇ ਮੇਰੇ ਤੇ ਢੇਰੋ ਰੱਖੇ ਨੇ, ਉਹੀ ਮੈਂ ਵੀ ਅੰਦਰ ਥੋੜੇ ਇੱਕ ਰੱਸੀ ਵਿਹੜੇ ਤੇ ਬੰਦੀ ਹੋਈ ਹੈਏ, ਦੋ ਰੱਸੀਆਂ ਗੈਲਰੀ ਤੇ ਬੰਦੀ ਹੋਈ ਹੈ। ਉਵੇਂ ਕਿਥੇ ਕਰਾਂਗੀ। ਹਾਂ। ਬਿਨਾਂ ਕੱਪੜੇ ਧੋਏ ਵੀ ਕੰਮ ਨੀ ਚੱਲਣਾ। ਹਾਂ, ਉਹੀ ਨਾ ਤਾਂ ਕਰਕੇ, ਮੈਂ ਕਿਹਾ
ਇੰਝ ਐ, ਇੰਝ ਕਰਦੇ- ਕਰਦੇ ਹੀ ਹੋ ਜਾਏਗਾ। ਕੰਮ, ਇਹ ਪੂਰਾ ਮਹੀਨਾ ਹਾਂ। ਚਲੋ, ਹਾਂ ਬੱਚੇ ਵੀ ਆ ਗਏ ਨੇ ਤੇ, ਮੈਂ ਵੇਖਦੀ ਹਾਂ, ਫਿਰ ਕਰਦੇ ਗੱਲਾਂ, ਬਾਅਦ ਚ', ਚਲੋ ਚੰ। ਸਤਿ ਸ਼੍ਰੀ ਅਕਾਲ।
ਚੰਗਾ ਫੇ। ਰ ਚੰਗਾ ਫੇਿਰ ਰੱਖਦੀ ਹਾਂ, ਤੁਸੀਂ ਕੱਟ ਦੋ।